ਲੋ ਭੈਜੀ ਸਾਸਰੀਕਾਲ ਜੀ।
ਕਾਲ ਜੀ ਕਿਵੇਂ ਉਹ?
ਵਧੀਆ ਜੀ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ-ਹਾਂਜੀ ਘਰ ਸਭ ਠੀਕ ਨੇ?
ਹਾਂਜੀ ਵਧੀਆ ਜੀ ਤੁਸੀਂ ਆਪਣਾ ਦੱਸੋ ਤੁਹਾਡੇ ਘਰ ਠੀਕ ਨੇ ਸਾਰੇ
ਹਾਂਜੀ-ਹਾਂਜੀ
ਵੈਸੇ ਹੋਰ ਕਿਦਾਂ ਐ, ਬਸ ਹਾਂਜੀ ਜਾਂਦੇ ਨੇ ਮੇਰਾ ਮੁੰਡਾ ਹੁਣੇ ਸਕੂਲ ਹੋ ਕੇ ਆਇਆ। ਹੁਣ ਉਹਨੇ ਟਿਊਸ਼ਨ ਜਾਣਾ ਸੀ। ਤੇ ਅੱਜ ਕਹਿੰਦਾ ਮੈਂ ਨੀ ਜਾਣਾ ਅਜ ਮੇਰੀ ਛੱਟੀ ਕਰਵਾ ਦੋ।
ਅੱਛਾ ਕਿਸ ਖੁਸ਼ੀ ਚ
ਅੱਜ ਖੁਸ਼ੀ ਐ ਕਿ ਗਰਮੀ ਬਹੁਤ ਸੀ, ਤੇ ਲਾਈਟ ਗਈ ਹੋਈ ਸੀ ਕਹਿੰਦਾ ਮੰਮੀ ਮੈਂ ਨੀ ਜਾਣਾ ਮੈਂ ਨੀ ਜਾਣਾ
ਅੱਛਾ
ਹਾਂਜੀ ਬਸ ਓਦੇ ਕਰਕੇ ਨਾ ਫਿਰ ਅੱਜ ਛੁੱਟੀ ਕਰਵਾ ਦਿੱਤੀ। ਇਹਦੇ ਪਾਪਾ ਵੀ ਕਹਿਣ ਲੱਗ ਗਏ ਚੱਲ ਰਹਿਣ ਦੇ ਛਾਫ ਕੀ ਕਰਨਾ ਐਵੇਂ, ਹਾਲੇ ਸਕੂਲੋਂ ਆਇਆ ਸਕੂਲੋ ਲੇਟ ਜਾਂਦਾ ਨਾ ਫਿਰ ਦੋ ਵਜੇ ਤਿੰਨ ਦੋ ਵਜੇ ਜਾਂਦਾ ਸੀ। ਤਿੰਨ ਵੱਜ ਜਾਂਦੇ ਨੇ ਤਿੰਨ ਸਵਾ ਤਿੰਨ
ਅੱਛਾ ਸਕੂਲ ਦੀ ਲਾਈਫ ਨਾ ਕਿ ਕਿੱਥੇ ਨੀ ਹੈਗੀ ਸਕੂਲ ਦੀ ਲਾਈਫ ਕਿੱਥੇ ਨੀ ਹੈਗੀ। ਮੈਂ ਹੁਣ ਕੌਲਜ ਚ ਐਡਮਿਸ਼ਨ ਲਿਤਾ ਸੀ ਨਾ।
ਹਾਂਜੀ।
ਮੈਂ ਲਿੱਤਾ ਸੀ ਮਿੰਟ ਇਚ ਉੱਥੇ ਤੇ ਬਹੁਤ ਜਯਾਦਾ ਸਿਕਨੈਸ ਹੈਗੀ ਏ ਥੋੜ੍ਹੇ ਦਿਨ ਪਹਲੇ ਮੇਰੀ ਮੈਡਮ ਦਾ ਫ਼ੋਨ ਆਇਆ ਸੀ।
ਅੱਛਾ ਜੀ।
ਕੈਂਹਦੀ ਤੂੰ ਤੇ ਹੁਣ ਯਾਦ ਈ ਨੀ ਕਰਦੀ।
ਅੱਛਾ ਜੀ।
ਜਦ ਦੇ ਗਏ ਓ। ਇੱਕ ਵਾਰੀ ਵੀ ਨੀ ਪੁੱਛਿਆ ਸਾਨੂੰ, ਮੈਂ ਕਿਹਾ ਮੈਡਮ ਤੁਹਾਡ ਸਕੂਲ ਜਈ ਲਾਈਫ ਨਾ ਕਿੱਥੇ ਨੀ ਹੈਗੀ ਕਿੱਥੇ ਵੀ
ਬਿਲਕੁਲ ਜੀ ਬਿਲਕੁਲ ਐ ਤੇ ਹੈ ਈ ਐ, ਸਕੂਲ ਏ ਤੇ ਚਾਹੇ ਕੋਲਜ ਦੇਖੋ ਇਹ ਵੀ ਸਮਝਣ ਵਾਲੇ ਸਮਝਦੇ ਨੇ, ਨਹੀਂ ਤੇ ਅੱਜ- ਕੱਲ੍ਹ ਕਿੱਥੇ ਏ ਸਕੂਲ ਦੇ ਵਿੱਚ ਪਹਲੇ ਜੋ ਟਾਈਮ ਸੀਗੇ ਕਿੰਨੀ ਵਧੀਆ ਮੈਡਮਾਂ ਪੜ੍ਹਾਂਦੀਆਂ ਸੀ। ਕਿੰਨਾ ਵਧੀਆ ਕੰਮ ਹੁੰਦਾ ਸੀ, ਹੈਂ ਸਕੂਲ ਦਾ ਕੰਮ ਸਕੂਲ ਕੰਮ ਕਰ ਦਿੰਦੀਆਂ ਸੀ, ਹੋਮਵਰਕ ਔਰ ਟਿਊਸ਼ਨ ਤੱਕ ਦਾ ਰੋਲਾ ਈ ਨੀ ਸੀਗਾ। ਹੁਣ ਅੱਜ-ਕੱਲ੍ਹ ਪੇਰੈਂਟਸ ਐਸੇ ਹੈਗੇ ਨੇ ਉਨਾਂ ਨੇ ਸਕੂਲ ਵੀ ਲਗਾਏ ਹੋਏ ਨੇ ਟਊਸ਼ਨਾਂ ਵੀ ਨੇ ਔਰ ਸਕੂਲ ਵਾਲੇ ਨਾ ਐਵੇਂ ਕਰਦੇ ਨੇ ਸਕੂਲ ਦਾ ਕੰਮ ਨਾ ਘਰ ਵਾਸਤੇ ਦੇ ਦਿੰਦੇ ਨੇ ਫੇਰ ਉਹੀ ਕੰਮ ਟਿਊਸ਼ਨ ਵਾਲੀ ਨੂੰ ਕਰਾਣਾ ਪੈਂਦਾ ਐ, ਤੇ ਟਿਊਸ਼ਨ ਵਾਲੀ ਹੋਮਵਰਕ ਕਰਵਾਏਗੀ ਕਿ ਆਪਣਾ ਕਰਵਾਏਗੀ ਪਰ ਇਹ ਕਿੱਧਰ ਸਮਝਦੇ ਨੇ ਹਾਂਜੀ ਔਰ ਅੱਜ-ਕੱਲ੍ਹ ਨਾ ਤੁਸੀਂ ਮੰਨੋਗੇ ਬੱਚਿਆਂ ਦਾ ਆਪਣਾ ਵੇਟ ਘੱਟ ਔਰ ਬੈਗਾਂ ਦੇ ਜ਼ਿਆਦਾ ਜੇ ਕਿਉਂਕਿ ਲੱਗੇ ਹੋਏ ਨੇ, ਲੱਗ-ਲੱਗ ਕਾਪੀਆਂ ਲੱਗੀਆਂ ਹੋਈਆਂ ਨੇ ਅਗਰ ਪੰਜ ਸਬਜੈਕਟ ਆ ਤੇ ਪੰਜ ਹੀ ਲੱਗ-ਲੱਗ ਕਾਪੀਆਂ ਲੱਗੀਆਂ ਨੇ। ਅਗਰ ਪੰਜ ਉਹ ਹੈਗੇ ਸਮੈਸਟਰ ਉਨਾਂ ਦੀ ਅਲਗ ਏ, ਇੱਕ ਡਾਇਰੀ ਹੈ ਡਾਇਰੀ ਦੇ ਉੱਤੇ ਸਾਰਾ ਹੋਮਵਰਕ ਨੋਟ ਬੁੱਕ ਵਗੈਰਾ, ਲਿਖ ਕੇ ਦਿੰਦੇ ਨੇ ਐਨੂੰ ਰੀਡ ਕਰਨਾ ਇਨੂੰ ਐਵੇਂ ਕਰਨਾ ਜੇ ਹੈਂ ਮਤਲਬ ਕਿੰਨਾ ਹੁਣ ਹੈਗਾ ਆ ਪਹਲੇ ਥੋੜ੍ਹੀ ਨਾ ਹੁੰਦਾ ਸੀ। ਪਹਲੇ ਇੱਕ ਈ ਕਾਪੀ ਹੁੰਦੀ ਸੀ। ਉਹ ਤਿੰਨ ਕੰਮ ਵਾਲੇ ਜਿਨੂੰ ਕਹਦੇ ਨੇ।
ਹਾਂਜੀ, ਹਾਂਜੀ ਥ੍ਰਰੀ-ਵਨ ਕਹਿੰਦੇ ਸੀ ਥ੍ਰੀ-ਵਨ।
ਸਾਰਾ ਈ ਲਿਖ ਕੇ ਦਿੰਦੇ ਸੀ, ਇੰਗਲਿਸ਼ ਦੀ, ਔਰ ਹਿੰਦੀ ਦੀ, ਤੇ ਮੈਥਸ ਦੀ, ਹਿੰਦੀ ਦੇ ਕੋਪੀ 'ਚ ਈ ਪੰਜਾਬੀ ਦਾ ਕੰਮ ਕੰਮ ਕਰਵਾ ਦਿੰਦੇ ਸੀ, ਇੱਥੇ ਤੇ ਅਪਣੇ ਪੰਜਾਬੀ ਲੱਗੀ ਨੀ ਕਿਸੇ ਨੂੰ। ਮਤਲਬ ਸਾਡੇ ਓਧਰ ਤੇ ਮਤਲਬ ਸ ਲੱਗੀ ਹੋਈ ਸੀ, ਸਾਡੀ ਤੇ ਕੌਪੀ ਭਰ ਜਾਂਦੀ ਸੀ ਈ। ਇਕ ਈ ਕੋਪੀ ਦੇ ਉੱਤੇ ਕੰਮ ਸਾਨੂੰ ਕਰਵਾ ਦਿੰਦੇ ਸੀ, ਅੱਜ-ਕੱਲ੍ਹ ਇੰਗਲਿਸ਼ ਦੀ ਲੱਗ ਏ, ਹਿੰਦੀ ਦੀ ਅਲੱਗ ਏ, ਮੈਥ ਸ ਦੀ ਅਲੱਗ ਏ। ਸਾਇੰਸ ਦੀ ਅਲੱਗ ਏ, ਕੰਪਿਊਟਰ ਦੀ ਅਲੱਗ ਏ, ਅੱਜ-ਕੱਲ੍ਹ ਤੇ ਸਬਜੈਕਟ ਈ ਇੰਨੇ ਹੋ ਗਏ ਨੇ।
ਸਈ ਗੱਲ ਏ, ਪੇਲੇ ਈ ਪੇਲੇ ਜੀ ਐਸ਼ ਕਿੱਥੇ ਨੀ ਹੈਗੀ, ਕਿੱਥੇ ਵੀ।
ਬਿਲਕੁਲ ਜੀ, ਬਿਲਕੁਲ! ਹੁਣ ਕਈ ਕੈਂਦੇ ਨੇ ਕਿ ਕੋਲੇਜ ਆਲੀ ਲਾਈਫ ਵਧੀਆ ਕਈ ਕੈਂਦੇ ਨੇ ਸਕੂਲ ਵਾਲੀ ਲਾਈਫ ਵਧੀਆ ਆ। ਪੈਲੇ ਨਾ ਸਕੂਲੇ ਐਵੇਂ ਹੋਂਦਾ ਸੀ, ਬਾਰਾਂ ਵਜੇ ਰਿਸੈਸ ਟਾਈਮ ਹੋਣਾ। ਮਤਲਬ ਵੀ ਮੇਰੇ ਸੱਸ ਆ ਨਾ, ਓਨਾਂ ਨੇ ਬੈਲ ਮਾਰਨੀ ਤੇ ਮਤਲਬ ਚਲੋ, ਰੋਟੀ ਦਾ ਟਾਈਮ ਹੋ ਗਿਆ, ਅਸੀਂ ਬਾਹਰ ਜਾਣਾ। ਸਾਡੇ ਛੋਟੀ ਜੀ ਨਾ ਇੱਕ ਕੰਟੀਨ ਹੋਂਦੀ ਸੀਗੀ। ਓਧਰ ਜਾਂਦੇ ਹੋਂਦੇ ਸੀ, ਉੱਥੇ ਨਾ ਏ ਬੀ ਸੀ ਅਲੇ ਬਿਸਕਿਟ ਮਿਲਦੇ ਹੁੰਦੇ ਸੀਗੇ, ਏਦਾਂ ਇਕ ਰੱਪੇ ਦੇ ਕਿੰਨੇ ਵੜੇ ਦੇ ਦਿੰਦੇ ਸੀਗੇ! ਅਸੀਂ ਸਾਰੇ ਬੱਚਿਆਂ ਨੇ ਵਾਰੀ-ਵਾਰੀ ਕਰਕੇ ਖਾਣਾ। ਉਸ ਤੋਂ ਬਾਦ ਤਾਨੂੰ ਪਤਾ, ਜੋ ਟਿਫਨ ਐਕਸਚੇਂਜ ਹੋਣੇ, ਓਨੇ ਮੇਰਾ ਟਿਫਨ ਖਾ ਲੈਣਾ, ਅਸੀਂ ਓਦਾਂ ਖਾ ਲੈਣਾ।
ਤਾਂ ਈ ਤੇ ਕੈਨੇ ਆਂ, ਬਚਪਨ ਕਿੱਥੇ, ਬਚਪਨ ਦੀ ਯਾਦਾਂ ਈ ਰੇਹ ਜਾਂਦੀਆਂ ਨੇ!
ਬਿਲਕੁਲ ਜੀ, ਬਿਲਕੁਲ! ਐ ਤਾਨੂੰ ਪਤਾ, ਫੇਰ ਉਸ ਤੋਂ ਬਾਦ ਜਦੋਂ ਮੈਡਮ ਨੇ ਆਣਾ ਪੀਰੀਅਡ ਲੱਗਣੇ ਅਲੱਗ-ਅਲੱਗ ਇੰਗਲਿਸ਼ ਆਲੀ ਮੈਡਮ ਅਲੱਗ ਹੁੰਦੀ ਸੀ, ਹਿੰਦੀ ਆਲੀ ਅਲੱਗ। ਇਨਾਂ ਨੇ ਆਣਾ। ਏਨਾਂ ਨੇ ਪੜ੍ਹਾਣਾ ਹੈ, ਉਸ ਤੋਂ ਬਾਦ ਜਦੋਂ ਪੀਰੀਅਡ ਖਤਮ ਹੋਣਾ, ਕਈ ਵਾਰੀ ਤੇ ਆਲਸ ਈ ਪੈ ਜਾਂਦਾ ਸੀ, ਹਾਏ ਕੀ ਕਰੀਏ ਅੱਜ ਕੱਲ੍ਹ ਤੇ ਮੈਨੂੰ ਨੀ
ਸਈ ਗੱਲ ਐ, ਹੁਣ ਤੇ ਸਕੂਲ ਜਾਣ ਦਾ ਮਨ ਕਰ ਤੇ ਕਰਦਾ ਏ, ਜਦ ਦੀ ਮੈਂ ਸਕੂਲ ਤੋਂ ਪਾਸ ਆਊਟ ਹੋਈ ਆਂ ਨਾ ਤਾਂ ਦੀ, ਤਾਂ ਦੀ ਐਂਵੇ ਲੱਗਿਆ, ਘਰ ਬੈੇ ਕੇ ਨਾ ਮਨ ਅੱਕ ਗਿਆ ਏ। ਸਕੂਲ ਜੀ, ਲਾਈਫ ਕਿੱਥੇ ਨੀ ਹੈਗੀ ਮੇਰੇ ਤੇ!
ਬਿਲਕੁਲ ਜੀ, ਬਿਲਕੁਲ! ਸਕੂਲ ਵਰਗੀ ਤੇ ਰੀਸ ਵੀ ਹੈ ਨੀ ਕਿਤੇ, ਸਾਡੇ ਸਰ ਡੰਡੇ ਮਾਰਦਾ ਸੀ। ਹੱਥ ਦੇ ਵਿੱਚ ਨਾ ਪੈਨਸਲਾ ਵਾੜ ਕੇ, ਤੇ ਓਦੇ 'ਤੇ ਡੰਡਾ ਮਾਰਨਾ, ਅਗਰ ਗਲ ਤੀ ਹੋ ਵੀ ਜਾਂਦੀ ਤੇ, ਬੌਤ ਮਾਰਦੇ ਸੀਗੇ, ਤਾਰ ਹੁੰਦੀ ਸੀ ਤਾਰ ਨਾਲ! ਪਰ ਪਿਆਰ ਨਾ ਪਹਿਲੇ ਸਮਝਾਣਾ, ਕਈ ਬੱਚੇ ਐਸੇ ਹੋਂਦੇ ਸੀ ਜਿਹੜੇ ਸਕੂਲ ਟਾਈਮ ਲੈ ਕੇ ਨਾ, ਸਕੂਲ ਦਾ ਨਾਮ ਲੈ ਕੇ ਬੰਕ ਮਾਰ ਕੇ ਬਾਰ ਜਾਂਦੇ ਹੋਂਦੇ ਸੀ, ਔਰ ਓਨਾ ਦੇ ਪੇਰੈਂਟਸ ਓਨਾ ਨੂੰ ਲੈਣ ਆਂਦੇ ਹੋਂਦੇ ਸੀ। ਤੇ ਕਈ ਪੇਰੈਂਟਸ ਐਸੇ ਹੋਂਦੇ ਸੀ, ਜਿਨਾਂ ਨੂੰ ਨਹੀਂ ਪਤਾ ਹੁੰਦਾ ਸੀ ਕਿ ਸਾਡਾ ਬੱਚਾ ਕਿੱਥੇ ਹੈਗਾ।
ਪਰ ਹੁਣ ਤੇ ਕੇਸ ਕਰਦੇ, ਕਰ ਦਿੰਦੇ ਨੇ ਪੇਰੈਂਟਸ ਵੀ।
ਓ, ਹੁਣ ਤੁਸੀਂ ਮੰਨੋਗੇ, ਹੁਣ ਸਟਿਕਲੀ ਬੌਤ ਹੋ ਗਏ ਨਾ, ਹਰ ਇੱਕ ਚੀਜ਼ ਦਾ ਰੂਲ ਬੌਤ ਏ! ਏ ਰੂਲ ਤੇ ਰੂਲ ਚੱਲਣੇ ਚਾਹੀਦੇ ਨੇ ਸਗੋਂ ਕਿਉਂਕਿ ਐ ਜੋ ਕਈ ਪੇਰੈਂਟਸ ਐਸੇ ਨੇ ਜੇੜੇ ਬੱਚਿਆਂ ਨੂੰ ਪੈਸੇ ਦਿੰਦੇ ਨੇ, ਜੇੜੇ ਸ਼ਹਿ ਨੇ ਓਨਾਂ ਤੁਸੀਂ ਮੰਨੋਗੇ, ਅਮੀਰ ਘਰਾਂ ਵਾਲੇ ਲੋਕ ਕੀ ਕਰਦੇ ਨੇ, ਸੌ-ਸੌ, ਡੇਢ-ਡੇਢ, ਦੋ-ਦੋ, ਸੌ ਰੁਪਇਆ ਓਨਾਂ ਨੂੰ ਰੋਜ਼ ਦਾ ਖਰਚਾ ਦੇਣਾ ਓਨਾਂ ਦਾ। ਹੁਣ ਓਨਾਂ ਨੂੰ ਨੀ ਪਤਾ, ਸਾਡਾ ਬੱਚਾ ਖਾ ਕੇ ਆ ਰਿਆ ਐ ਜਾਂ ਕਿਸੇ ਨੂੰ ਦੇ ਕੇ ਆ ਰਿਆ ਐ ਜਾਂ ਕਿੱਥੇ ਕਰ ਰਿਹਾ? ਓਸ ਚੀਜ਼ ਦਾ ਕਿਸੇ ਨੂੰ ਵੀ ਨੀ ਪਤਾ, ਠੀਕ ਐ! ਓ ਕੀ ਪਤਾ ਕੋਈ ਗ਼ਲਤ ਯੂਜ਼ ਕਰਦਾ ਹੋਵੇ?
ਪਤਾ ਥੋੜ੍ਹੀ ਹੈਗਾ ਏ।
ਅੱਜ-ਕੱਲ੍ਹ ਤਾਨੂੰ ਵੀ ਪਤਾ ਕਿ ਨਸ਼ਾ ਬੌਤ ਸਸਤਾ ਹੋਇਆ ਪਿਆ, ਕੋਈ ਚੀਜ਼ ਐਸੀ ਨੀ ਐ ਨਸ਼ੇ ਵਾਲੀ ਕੋਈ ਮੈੰਗੀ ਹੁੰਦੀ ਹੋਵੇ ਔਰ, ਓਹਨਾਂ ਨੂੰ ਕੀ ਪਤਾ ਸਾਡਾ ਬੱਚਾ ਕੀ ਕਰ ਰਿਐ ਤੇ ਕੀ ਨੀ ਕਰ ਰਿਆ ਹੈਗਾ ਔਰ, ਪ੍ਰਿੰਸੀਪਲ ਨੇ ਚਾਹੇ ਪੇਰੈਂਟਸ ਨੇ ਏਸ ਕਰਕੇ ਸਕ ਤੀ ਕਰ ਦਿੱਤੀ ਗਈ। ਸਗੋਂ, ਅਸੀਂ ਕੈਨੇ ਆ ਕਿ ਬੌਤ ਵਧੀਆ ਕਿ ਸਕਤੀ ਹੋ ਗਈ ਹੋਈ ਆ। ਪੇਰੈਂਟਸ ਤੋਂ ਹੁਣ, ਤੁਸੀਂ ਮੰਨੋਗੇ ਆਈ ਕਾਰਡ ਹੁੰਦੇ ਨੇ ਜੋ ਫੋਟੋ ਬਣੀ ਹੁੰਦੀ ਬੱਚਿਆਂ ਦੀ, ਸਕੂਲ ਦੇ ਓਹਦੇ ਉੱਤੇ ਪੇਰੈਂਟਸ ਤੋਂ ਇਲਾਵਾ ਦੂਜੇ-ਤੀਜੇ ਬੰਦੇ ਦੀ ਫੋਟੋ ਨੀ ਹੁੰਦੀ ਹੈਗੀ। ਔਰ ਦੋਸ ਤੋਂ ਇਲਾਵਾ ਕੋਈ ਲੈਣ ਵੀ ਨੀ ਜਾ ਸਕਦਾ ਐਹਨਾਂ ਨੂੰ।
ਪਰ ਪੈਲੇ, ਐਵੇਂ ਨੀ ਹੁੰਦਾ ਸੀ। ਹੁਣ ਜੈਦਾ ਸਟ੍ਰਿਕਨੈਸ ਤੇ ਲੜਕੀਆਂ ਦਾ ਵੀ ਬੁਰਾ ਹਾਲ ਹੁੰਦਾ ਪਿਐ ਨਾ।
ਹਾਂਜੀ-ਹਾਂਜੀ, ਓਹੀ ਤੇ ਨਾ, ਅੱਜ-ਕੱਲ੍ਹ ਆਂਦੇ ਨੇ ਓਹਨਾਂ ਨੂੰ ਟੋਫੀਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਅਗਰ ਵੱਡੀਆਂ ਨੇ ਤੇ ਓਹਨਾਂ ਨਾਲ ਕਿਵੇਂ ਮਤਲਬ ਬੁਰਾ ਹਾਲ ਕਰ ਰੇ ਨੇ, ਐਹ ਪਿੱਛੇ ਇੱਕ ਨਿਊਜ਼ ਆਈ ਸੀ। ਕਿੰਨਾ ਆਂਦੈ ਨਾ, ਕੁੜੀ ਨਾਲ ਗਲਤ ਹੋਇਆ ਜੇ, ਹੈਂ। ਐਵੇਂ ਈ ਏ, ਕਿ ਮਤਲਬ ਸਗੋਂ ਵਧੀਐ ਸਟੀਕਨੈਸ ਹੋ ਗੀ ਐ। ਸਕੂਲ ਤੇ ਪੇਰੈਂਟਸ ਤੋਂ ਇਲਾਵਾ ਦੂਜੇ ਬੰਦੇ ਨੂੰ ਲੈ ਕੇ ਨੀ ਜਾਣ ਦੇਣਗੇ, ਅਸੀਂ ਤੇ ਕੈਣੇ ਆ ਬੌਤ ਵਧੀਐ। ਕਿਉਂਕਿ ਸਾਡੇ ਵੀ ਬੱਚੇ ਹੈਗੇ ਨੇ। ਅਸੀਂ ਵੀ ਕੱਲ੍ਹ ਨੂੰ ਪੜ੍ਹਾਣਾ ਆ, ਤੁਆਨੂੰ ਪਤਾ ਕੁੜੀਆਂ ਨੂੰ ਤੇ ਵੈਸੇ ਸ ਕਿਓਰਿਟੀ ਮਿਲਣੀ ਬੌਤ ਜ਼ਰੂਰੀ ਏ। ਪਰ ਸਰਕਾਰ ਨਾ, ਐਹੋ ਜੇ ਬੌਤ ਗੰਦੇ ਐਸੇ ਸਾਡੇ ਇੰਡੀਆ ਚ ਵੇਚ ਹੈਗੇ ਨੇ, ਕਿ ਜੋ ਮਤਲਬ ਸ਼ਰੇਆਮ ਘੁੰਮ ਰੇ ਨੇ।
ਔਰ, ਕਈ-ਕਈ ਤੇ ਅਪਣੇ ਈ ਹੁੰਦੇ ਨੇ।
ਬਿਲਕੁਲ ਜੀ ਬਿਲਕੁਲ, ਅੱਜ-ਕੱਲ ਨਾ ਕਿਤੇ ਵੀ ਟਰੱਸਟ ਕਰਨ ਦਾ, ਅੱਜ-ਕੱਲ੍ਹ ਕਿਤੇ ਵਿਸ਼ਵਾਸ ਕਰਨ ਦਾ ਹਾਲ ਨੀ ਐ। ਔਰ ਨਾ ਈ ਅਪਣੇ ਬੱਚੇ ਭੇਜ ਜਾਂਦਾ ਹਾਲ ਹੈਗਾ ਨੇ, ਚਾਏ ਕੁੜੀ ਏ ਤੇ ਚਾਏ ਮੁੰਡਾ ਆ। ਕਿਤੇ ਕਰਨ ਦਾ ਹਾਲ ਨੀ ਐ, ਇਸ ਲੀ ਅਪਣੇ-ਅਪਣੇ ਬੱਚ ਚਿਆਂ ਨੂੰ ਬੌਤ ਜ਼ਰੂਰੀ ਐ ਕਿ ਐਹਨਾਂ ਨੂੰ ਸਕਿਓਰਟੀ ਦੋ, ਧਿਆਨ ਰੱਖੋ, ਬੱਚਿਆਂ ਨੂੰ ਸਮਝਾਓ। ਅੱਗੇ ਮੈਂ ਸਾਡੇ ਮਤਲਬ ਮੇਰੀ ਮੰਮੀ ਹੋਣੀ ਹੈਗੇ ਨੇ ਓਹਨਾਂ ਨੇ ਮੈਨ ਦੱਸਿਆ ਕਿ ਮਤਲਬ ਅਪਣੇ ਨਿਆਣਿਆਂ ਨੂੰ ਥੋੜਾ ਸਮਝਾ ਕੇ ਰੱਖਿਆ ਕਰ। ਓਹਨਾਂ ਨੂੰ ਨਾ ਪੰਜ ਚੀਜ਼ਾਂ ਦਾ ਝੂਠ ਬੋਲਣਾ ਸਿਖਾ। ਮੈਂ ਕਿਆ ਮੰਮੀ ਮੈਂ ਝੂਠ ਬੋਲਣਾ ਨੀ ਸਿਖਾਣਾ। ਕੈੰਦੇ ਓਹਨੂੰ ਏਕ ਤੇ ਐਹ ਕਿਆ ਕਰ ਕੋਈ ਤੈਨੂੰ ਚੀਜ਼ ਦੇਵੇ ਓਹਨੂੰ ਕੈਹ ਨੀ ਮੈਨੂੰ ਨੀ ਚਾਈਦੀ ਮੈਂ ਨੀ ਖਾਣੀ ਹੈਗੀ। ਚਾਏ ਜਿੰਨਾ ਮਰਜ਼ੀ ਕੋਈ ਦਵੇ, ਨ੍ਹੀਂ ਲੈਣੀ। ਕਿਉਂਕਿ ਅੱਜ-ਕੱਲ ਬਿਲਕੁਲ ਜੀ, ਅੱਜ-ਕੱਲ ਚੀਜ਼ਾਂ ਦੇ ਵੇਚ ਈ ਨਸ਼ੇ ਦੀ ਦਵਾਈਆਂ ਪਾ ਬੇਹੋਸ਼ ਕਰਕੇ ਦੇਣ ਵਾਲੀਆਂ, ਐਹ ਚੀਜ਼ਾਂ ਤੁਆਨੂੰ ਪਤੈ ਕਿੰਨੀਆਂ ਖ਼ਰਾਬ ਕਰਦੀਐਂ। ਦੋ ਮਿੰਟ ਚੀ ਬੱਚਾ ਬੇਹੋਸ਼ ਹੋ ਜਾਣ ਓਹਨੂੰ ਪਤਾ ਨੀ ਕਿੱਥੇ ਦੇ ਕਿੱਥੇ ਚੁੱਕ ਕੇ ਲੈ ਜਾਂਦੇ ਨੇ।
ਪਤਾ ਨੀ ਲੱਗਦਾ ਨਾ ਫੇਰ।
ਹਾਂਜੀ, ਔਰ ਇੱਕ ਐ ਕੋ ਕੋਈ ਵੀ ਐਹਨੂੰ ਲੈਣ ਆਵੇ ਕਿ ਅਸੀਂ ਤੈਨੂੰ ਜਾਣਨੇ ਆਂ ਤਾਏ ਸਾਨੂੰ ਤੇਰੇ ਮੰਮੀ-ਪਾਪਾ ਨੇ ਭੇਜਿਐ, ਅਸੀਂ
ਤੇ ਕਦੀ ਨਾ ਜਾਓ ਪਿੱਛੇ ਹਟ ਜੋ।
ਹਾਂਜੀ, ਓਹਨੂੰ ਕਹੋ ਅਸੀਂ ਤਾਨੂੰ ਜਾਣਦੇ ਈ ਨੀ ਗੇ, ਕਾਏ ਜਿੰਨਾ ਮਰਜ਼ੀ ਕੋਈ ਚੰਗੈ ਜਾਂ ਜਿੰਨਾ ਮਰਜ ਜੇ ਕੋਈ ਅਪਣਾ ਰਿਲੇਟਿਡ ਐ ਅੱਜ-ਕੱਲ੍ਹ ਕਿਸ਼ ਕਿਸੇ ਉੱਤੇ ਵਿਸ਼ਵਾਸ ਨਾ ਕਰੋ ਕਿਸੇ ਤੇ ਵੀ। ਚਾਏ ਜਿੰਨਾ ਮਰਜ਼ੀ ਕੋਈ ਕਿਸੇ ਨਾ ਕਰਦੈ। ਕਿਉਂਕਿ ਅੱਜ-ਕੱਲ੍ਹ ਟਾਈਮ ਬੋਤ ਮਾੜਾ ਜੇ, ਟਾਈਮ ਬੋਤ ਗੰਦਾ ਜੇ। ਅੱਜ-ਕੱਲ ਕਿਓਰਿਟੀ ਹਰ ਇੱਕ ਚੀਜ਼ ਨੂੰ ਦੇਣੀ ਬੌਤ ਜ਼ਰੂਰੀ ਐ‌। ਐਤੇ ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਸੀ ਕਿ ਮਤਲਬ ਆਨ ਵਾਲਾ ਟਾਈਮ ਬਹੁਤ ਗੰਦਾ ਹੋਏਗਾ ਪਰ ਇੰਨਾ ਵੀ ਗੰਦਾ ਨਹੀਂ ਸੀ ਹੋਏਗਾ ਜਿੰਨਾ ਮਤਲਬ ਬਨਾ ਦਿੱਤਾ ਤੇ ਗਾਇਆ
ਪਤਾ ਮੈਂ ਅਹ ਮੈਂ ਗਈ ਸੀ ਕੋਲੇਜ ਵਿੱਚ ਐਡਮਿਸ਼ਨ ਕਰਾਨ
ਹਾਂਜੀ।
ਉੱਥੇ ਤੇ ਬਹੁਤ ਜ਼ਿਆਦਾ ਸੀਕਨੈਸ
ਅੱਛਾ ਜੀ ਕਿੱਧਰ ਟੀਮਟ 'ਚ
ਨਿਮਟ 'ਚ।
ਨਿਮੰਟ।
ਬਹੁਤ ਜ਼ਿਆਦਾ ਔਰ ਇੰਨੀ ਮਹਿੰਗੀ ਫੀਸ ਚੌਸਠ ਹਜ਼ਾਰ, ਸਾਠ ਹਜ਼ਾਰ ਐਵੇ-ਐਵੇ
ਅੱਛਾ ਜੀ, ਤੇ ਹੈ ਪ੍ਰਾਈਵੇਟ ਏ
ਪ੍ਰਾਈਵੇਟ ਏ ਤਾਂ ਕਰਕੇ ਨਾ
ਅੱਛਾ, ਜੀ ਤੇ ਵੈਸੇ ਹੈ ਕਿੱਧਰ ਦਾ ਮਤਲਬ ਸੀ ਬੀ ਐੱਸ ਈ ਬੋਰਡ ਵਗੈਰਾ ਕੁਛ।
ਨਹੀਂ ਸੀ ਬੀ ਐਸ ਈ ਬੋਰਡ ਮਤਲਬ ਕੋਲੇਜ ਹੈਗਾ ਏ ਨਾ‌ ਉੱਥੇ ਸੀ ਬੀ ਐੱਸ ਈ ਤੇ ਐਚ ਪੀ ਐੱਸ ਈ ਸਾਰੇ ਬੱਚੇ ਹੈਗੇ ਨੇ ਮਿਕਸ ਹੈ ਹੁੰਦੇ ਨੇ
ਹਾਂਜੀ-ਹਾਂਜੀ‌।
ਤਾਂ ਕਰਕੇ ਮੈਂ ਤੇ ਕੈਂਸਲ ਕਰਾ ਕੇ ਆਈ ਉੱਥੇ ਐਨੀ ਸਿਕਨੈਸ ਬੱਚੇ ਦੇ ਬੱਚੇ ਦੇ ਉੱਤੇ ਇਨਾ ਵਰਡਨ ਇਨਾ ਵਰਡਨ ਬਸ ਮੈਂ ਤਾਂ ਕੈਂਸਲ ਕਰਾ ਦਿੱਤਾ ਹੁਨ ਜਾਵਾਂਗੀ ਵੇਖਾਂਗੀ
ਅੱਛਾ ਜੀ। ਤੇ ਹੁਣ ਕਿੱਧਰ ਕਰਵਾ ਰਹੇ ਔ ਤੁਸੀਂ
ਸੋਚ ਦੀ ਪਈ ਆਂ
ਅੱਛਾ ਜੀ, ਕਹਿੰਦੇ ਨੇ ਐਮ ਐਨ ਐਲੇ ਏ ਵੀ ਵਧੀਆ ਹੈਗਾ
ਉਹ ਤੇ ਵਦੀਆ ਹੈਗਾ ਏ ਪਰ ਪਲੇਸਮੈਂਟ ਨੀ ਹੈਗੀ ਨਾ ਜੋਬ ਆਸਤੇ
ਅੱਛਾ ਜੀ। ਨਹੀਂ। ਇਹ ਵੀ ਜ਼ਰੂਰੀ ਐ ਤੁਹਾਨੂੰ ਪਤਾ ਜੋਬ ਵਗੈਰਾ ਵੀ ਅਗਰ ਕਰਿਆ ਅੱਗੇ ਤੇ ਕੁਛ ਤੇ ਹੋਣਾ ਚਾਹੀਦਾ ਵੀ
ਹਾਂਜੀ
ਤੇ ਨੀਂ ਅੱਛਾ ਤੁਹਾਡੀ ਪਲੱਸ ਵਨ ਕਲੀਅਰ ਹੋ ਗਈ ਹੋਣੀ ਹੈਨਾ ਤੁਸੀਂ ਕੋਲੇਜ ਵੀ ਤਾਂ ਕਰ ਰਹੇ ਆ, ਅੱਛਾ ਜੀ ਤੇ ਅਗਰ ਤੁਸੀਂ ਚਾਹੋ ਤਾਂ ਸੈਂਟਰ ਦਾ ਵੀ ਕਰ ਸਕਦੇ ਹੋ ਕੰਪਿਊਟਰ ਸੈਂਟਰ ਜੋ ਹੁੰਦਾ ਏ ਨਾ
ਹਾਂ ਮੈਂ ਗਈ ਸੀ ਪਹਿਲੇ ਇੱਕ ਮਹੀਨਾ ਵੀ ਨੀਂ ਗਈ ਫਿਰ ਛੱਡ ਦਿੱਤਾ ਸੀ ਮੈਂ
ਤੇ ਕਰ ਲੈਂਦੇ ਉਹਦੇ ਚ ਤੇ ਵਦੀਆ ਹੈਗਾ ਜੇ ਉਹ ਕੋਰਸ ਚਲੋ ਇਹ ਐ ਕਿ ਚਲੋ ਤੁਹਾਨੂੰ ਬੇਸਿਕ ਵਗੈਰਾ ਟੈਲੀ ਵਗੈਰਾ ਸਭ ਕੁਛ ਕੁੱਛ ਆਂਦਾ ਹੈਗਾ, ਤੁਸੀਂ ਜੋਬ ਕਰ ਸਕਦੇ ਔ ਇਹਨਾਂ ਦੀ ਵੀ ਅੱਜ ਕੱਲ੍ਹ ਤਨਖਾਹਵਾਂ ਬਹੁਤ ਹੈਗੀਆਂ ਤੇ ਦਸ ਬਾਰਾਂ ਹਜ਼ਾਰ ਪੰਦਰਾਂ ਹਜ਼ਾਰ ਤੀਹ ਹਜ਼ਾਰ ਤੇ ਕਿਤੇ ਨੀ ਗਿਆ ਹੈਗਾ ਸਗੋਂ ਕਰ ਲੈਂਦੇ ਕੰਪਿਊਟਰ ਦਾ ਕੰਪਿਊਟਰ ਨੀ ਤੇ ਸਿਲਾਈ ਕਰ ਲੋ ਸਿਲਾਈ ਅੱਛੀ ਹੈਗੀ ਏ
ਹਾਂ ਦੇਖਾਂਗੀ ਵੇਖਾਂਗੀ
ਹਾਂਜੀ- ਚਲੋ ਠੀਕ ਹੈ ਪੈਣ ਜੀ ਸਤਿ ਸ਼੍ਰੀ ਅਕਾਲ ਕਾਲ ਜੀ
ਸਸਰੀ ਅਕਾਲ ਜੀ